ਹਾਂਜੀ।
ਸਤਿ ਸ਼੍ਰੀ ਅਕਾਲ ਜੀ
ਹੋਰ ਵਧੀਆ ਹਾਂਜੀ ਹਾਂਜੀ ਵਧੀਆ ਤੁਹਾਡੀ ਕਿਰਪਾ।
ਠੀਕ ਹੈ ਵਧੀਆ ਮੈਂ ਵੀ।
ਹਮ ਹੋਰ ਘਰ ਬਾਹਰ ਠੀਕ ਆ?
ਹਾਂਜੀ ਸਭ ਵਧੀਆ ਤੁਸੀਂ ਦੱਸੋ?
ਬਿਲਕੁਲ ਵਧੀਆ, ਵਧੀਆ ਹੋਰ ਦੱਸੋ ਕਿਆ ਬੰਦਾ?
ਕੁੱਛ ਨੀ ਬਸ ਉਰ ਤਾਂ ਬੈਠੀ ਸੀ ਤੁਸੀਂ ਦੱਸੋ?
ਮੈਂ ਵੀ ਬਸ ਵੇਲਾ ਬੈਠਾ ਸੀਗਾ। ਸੋਚਦਾ ਕੋਈ ਫਿਲਮ ਦੇਖਲਾ ਫਿਲਮ ਦੇਖ ਦਾ ਮਨ ਨਹੀ ਕਰਦਾ। ਜਦੋਂ ਮੈਂ ਜਦੋਂ ਮੈਂ ਆਪਣੇ ਕੋਲਜ ਜਾਂ ਸਕੂਲ ਵਾਲੇ ਦਿਨਾਂ ਚ ਹੁੰਦਾ ਸੀਗਾ ਨਾ ਮੈਂ ਇੰਨੀਆਂ ਜ਼ਿਆਦਾ ਮੈ ਪੇਪਰ ਤੋਂ ਪਹਿਲਾਂ ਵੀ ਫਿਲਮ ਦੇਖ ਕੇ ਸੋਂਦਾ ਸੀਗਾ ਚੱਲ ਪੇਪਰ ਆ ਦੋ ਤਿੰਨ ਘੰਟੇ ਪਏ ਨੇ ਚੱਲ ਦੇਖ ਲਈਏ।
ਮੈਂ ਬਹੁਤ ਘੱਟ ਵੇਖੀਆਂ ਨੇ।
ਇੱਕ ਵਾਰ ਮੈਨੂੰ ਯਾਦ ਆ ਇਨਕਮ ਟੈਕਸ ਦਾ ਪੇਪਰ ਸੀਗਾ ਆਪਣਾ ਬੀਕੋਮ ਦਾ। ਮੈਂ ਨਾ ਸਾਰਾ ਸਲੂ ਸਾਰਾ ਡੰਨ ਡੂਨ ਕਰਕੇ ਸਾਈਡ ਚ ਰੱਖਤਾ। ਅਗਰ ਤੇ ਤਿੰਨ ਚਾਰ ਘੰਟੇ ਬਚ ਗਏ ਹੁਨ ਕੀ ਕਰੀਏ? ਮੈਂ ਸੋਚਿਆ ਜੀ ਜੇ ਹੁਣ ਪੜ ਦੁਬਾਰੇ ਪੜ੍ਹੀਏ ਫੇਰ ਉਹੀ ਦੁਬਾਰਾ ਫੇਰ ਪੜ੍ਹਨਾ ਪਊਗਾ ਮੈਂ ਇੱਕ ਤਰੀਕ ਨੂੰ ਵਦੀਆ ਇੱਕ ਵਾਰ ਵਦੀਆ ਤਰੀਕੇ ਨਾਲ ਪੜ੍ਹ ਲਿਆ ਫੇਰ ਉਨੂੰ ਦੋ ਤਿੰਨ ਵਾਰ ਰਿਵਾਇਸ ਕਰ ਲਿਆ ਠੀਕ ਆ ਮੈਨੇ ਫਿਲਮ ਦੇਖ ਲਈ
ਅੱਛਾ।
ਹਾਂ ਇਹੀ ਗੱਲਾਂ ਨਾ ਪਹਿਲਾਂ ਮੈਂ ਜਦੋਂ ਜਦੋਂ ਮੈਂ ਜੋਬ ਲੱਗਣ ਤੋਂ ਪਹਿਲਾਂ ਕਰਦਾ ਹੁੰਦਾ ਸੀਗਾ ਹਨਾ ਮੈਂ ਸੋਚਦਾ ਸੀਗਾ ਯਾਰ ਇਹਦੇ ਬੇਵਕੂਫੀਆਂ ਵਾਲੀਆਂ ਗੱਲਾਂ ਨੇ ਵੀ ਲੋਕ ਤੈਨੂੰ ਬੇਵਕੁਫ ਸਮਝਣਗੇ। ਫੇਰ ਮੈਨੇ ਫੇਰ ਮੈਨੂੰ ਹੁਣ ਰਿਲਾਈਜ਼ ਹੋ ਰਿਹਾ ਵੀ ਨਾ ਜਦੋਂ ਆਪਾਂ ਇੱਕ ਲਾਈਫ ਚ ਕੁੱਝ ਸੈਟਲ ਹੋ ਕੇ ਕੁੱਛ ਕਰਕੇ ਪਰ ਇਹ ਗੱਲਾਂ ਨਾ ਮਤਲਬ ਖੁਦ ਨੂੰ ਵੀ ਅੱਛੀਆਂ ਲੱਗਦੀਆਂ ਨੇ ਹਾਂ ਮੈਟਰ ਨੀ ਕਰਦੀਆਂ ਹਾਂ ਮੈਟਰ ਨੀ ਕਰਦੀਆਂ ਇਹ ਗੱਲਾਂ।
ਹਮ ਨਾਲ ਫੇਰ ਹਾਂ ਉਦੋਂ ਤਾ ਯਾਦ ਨਾਲੇ ਫੇਰ ਐਂ ਵੀ ਹੁੰਦਾ ਨਾ ਬਹੁਤ ਵਾਰੀ ਦੇਖਿਆ ਵੀ ਜਿਹੜੇ ਪੜ੍ਹੀ ਜਾਂਦੇ ਹੁੰਦੇ ਨੇ ਨੰਬਰ ਉਹਨਾਂ ਦੇ ਵੀ ਉਨੇ
ਹਾ ਓਨੇ ਕੀ ਹੁੰਦੇ ਨੇ ਹਾਂ ਇਹੀ ਗੱਲ ਆ।
ਮਤਲਬ ਜਿਵੇਂ ਅਸੀਂ ਹੁਣ ਕਾਲਜ ਚ ਪੜ੍ਹਦੇ ਸੀ ਅਸੀਂ ਮਤਲਬ ਜਮਾਂ ਨਹੀਂ ਡੇਲੀ ਨਹੀਂ ਪੜ੍ਹਦੇ ਸੀ ਹਨਾ ਬਸ ਜਦੋਂ ਡੇਟਸ਼ੀਟ ਆ ਗਈ ਬਸ ਉਦੋਂ ਦੇਖਣਾ ਹਨਾ ਵੀ ਆਹ ਸਿਲੇਬਸ ਆ ਬਸ ਦੋ ਚਾਰ ਦਿਨਾਂ ਚ ਪੜ੍ਹ ਲੈਣਾ।
ਜਿਹੜੇ ਮਤਲਬ ਪੇਪਰ ਤੋਂ ਘੰਟੇ ਪਹਿਲਾਂ ਦੋ ਤਿੰਨ ਘੰਟੇ ਪਹਿਲਾਂ ਜਮੀ ਦਬ ਕੇ ਪੜ੍ਹਦੇ ਹੂੰਦੇ ਨੇ ਪੜ੍ਹੇ ਓਨਾਂ ਜੀ ਬੁਰਾ ਨਾ ਮਨਯੋ
ਮਤਲਬ ਅਸੀਂ ਪਤਾ ਕਿਵੇਂ ਹਾਂ ਜਿਵੇਂ ਕਲਾਸ ਚ ਤਾਂ ਸੁਣਦੇ ਸੀ ਹਨਾ ਟੀਚਰਜ਼ ਦੀ ਵੀ ਇੱਕ ਦੋ ਇੱਕ ਅੱਧਾ ਸਬਜੈਕਟ ਹੁੰਦਾ ਨਹੀਂ ਚੰਗਾ ਲੱਗਦਾ ਹੈ ਪਰ ਐਵੇ ਨੀ ਵੀ ਡੇਲੀ ਆ ਕੇ ਸਾਰਾ ਪੜ੍ਹੀਏ ਵੀ ਕਲਾਸ ਚ ਕੀ ਕਰਾਇਆ ਉਸ ਤੋਂ ਬਾਅਦ ਜਦੋਂ ਡੇਟਸ਼ੀਟ ਆ ਗਈ ਜਿਵੇਂ ਜਿਵੇਂ ਸਾਡੀ ਤਾਂ ਮਤਲਬ ਮਾਸਟਰਸ ਚ ਐਵੇ ਹੁੰਦਾ ਸੀਗਾ ਵੀ ਸਾਨੂੰ ਦਸ ਕੁ ਦਿਨਾਂ ਦਾ ਗੈਪ ਮਸਾਂ ਹੀ ਹੁੰਦਾ ਸੀ।
ਅੱਛਾ- ਅੱਛਾ।
ਮਤਲਬ ਦਸ ਕੁ ਦਿਨ ਪਹਿਲਾਂ ਹੀ ਡੇਟ ਸ਼ੀਟ ਆਉਂਦੀ ਤੇ ਇੱਕ ਛੁੱਟੀ ਹੀ ਹੁੰਦੀ ਸੀ ਬਸ
ਅੱਛਾ
ਫੇਿਰ ਤੁਸੀਂ ਐਂ ਦੇਖਲੋ ਇੱਕ ਛੁੱਟੀ ਚ ਹਨਾ ਸਾਰਾ ਸਿਲੇਬਸ ਪੂਰਾ ਕਰਨਾ ਕਿਡੀ ਵੱਡੀ ਗੱਲ ਆ
ਬਹੁਤ ਵੱਡੀ ਗੱਲ ਆ।
ਬਹੁਤ ਵੱਡੀ ਗੱਲ ਆ ਰਾਤ ਨੂੰ ਅਸੀਂ ਬਾਰਾਂ ਵਜੇ ਤੱਕ ਪੜ੍ਹਦੇ ਮੈਂ ਮੇਰੀ ਰੂਮੇਟ ਹੈ ਬਾਰਾਂ ਵਜੇ ਹਾਂ ਬਾਰਾਂ ਵਜੇ ਤੱਕ ਪੜ੍ਹ ਕੇ ਫੇਰ ਅਸੀਂ ਸ ਸੌ ਜਾਂਦੇ ਫੇਰ ਅਸੀਂ ਪੰਜ ਛੇ ਵਜੇ ਉੱਠੇ ਜਾਣਾ ਵੀ ਜਿਵੇਂ ਮੋਰਨਿੰਗ ਪੇਪ ਹੋਣ ਜੇ ਫੇਰ ਅਸੀਂ ਪੰਜ ਛੇ ਵਜੇ ਉੱਠੇ ਆਦੇੰ ਜੇ ਈਵਨਿੰਗ ਵਾਲਾ ਮਤਲਬ ਹੁੰਦੇ ਸਾਡੇ ਫੇਰ ਅਸੀਂ ਨੌ ਵਜੇ ਉੱਠੇ ਆਉਂਦੇ।
ਅੱਛਾ।
ਬਸ ਫੇਰ ਮਿੰਟੋ ਮਿੰਟ ਇੱਕ ਵਾਰੀ ਅਸੀ ਕੱਢ ਲੈਣਾ ਬਸ
ਮੈਂ ਨਾ ਦੱਸਾਂ ਅਸੀਂ ਮੈਂ ਹਾਂਜੀ ਦੱਸੋ ਤੁਸੀਂ ਦੱਸੋ?
ਤੁਸੀਂ ਦੱਸੋ ਨਹੀ ਮੈਂ ਵੀ ਕਿਹਾ
ਮੈਂ ਇਹ ਕਹਿ ਰਿਹਾ ਸੀਗਾ ਵੀ ਨਾ ਮਤਲਬ ਦਸ ਵਜੇ ਤੋਂ ਬਾਅਦ ਤਾਂ ਅਸੀਂ ਕਿਤਾਬਾਂ ਨੂੰ ਬੰਦ ਕਰ ਦਿੰਦੇ ਸੀ ਕਿ ਦੇ ਵੀ ਇਹਨੂੰ ਛੇਡਨਾ ਨਹੀਂ ਕਿਓ ਉਹ ਕਹਿੰਦੇ ਨੀ ਵੀ ਰਾਤ ਨੂੰ ਇਹ ਕਈ ਕੰਮ ਬੁਰੇ ਹੁੰਦੇ ਨੇ। ਮੈਂ ਸੋਚਦਾ ਸੀ ਕਿ ਰਾਤ ਨੂੰ ਨੀ ਛੇਡ ਨਾ ਨੀ ਜੋ ਆਉਂਦਾ ਉਹ ਵੀ ਭੁੱਲ ਜਾਗੇ। ਤੜਕੀ ਚਾਰ ਵਜੇ ਤੋਂ ਲੈ ਕੇ ਛੇ ਸੱਤ ਅੱਠ ਵਜੇ ਜਦੋਂ ਤੱਕ ਪੇਪਰ ਨਹੀਂ ਹੁੰਦਾ ਉਹਦੋਂ ਦੋ ਘੰਟੇ ਪਹਿਲਾਂ ਮੈਂ ਦੇਖ ਰਿਹਾ ਹੁੰਦਾ ਸੀਗਾ ਬਿਲਕੁਲ ਰਿਲੈਕਸ ਹੋ ਗਏ ਨਾ ਮਾਇੰਡ ਮੈਂ ਦੇਖ ਰਿਹਾ ਹੁੰਦਾ ਸੀਗਾ ਜਵਾਕਕਾ ਨੂੰ ਵੀ ਉਹਨ ਕਿਤਾਬਾਂ ਨੂੰ ਛੱਡੇ ਨੀ ਰਹੇ ਉਹ ਪੇਪਰ ਤੋਂ ਮਤਲਬ ਅ ਬੈਠੇ ਨੇ ਡੈਸਕ ਤੇ ਪੇਪਰ ਜਿੱਥੇ ਹੁੰਦਾ ਉੱਥੇ ਵੀ ਲੱਗੇ ਪਏ ਨੇ ਇੱਕ ਕਿਤਾਬਾਂ ਲੈ ਕੇ ਮੈਂ ਸੋਚਦਾ ਠੀਕ ਆ ਗੁੱਸਾ ਨਾ ਕਰੀੀਆਂ ਤੁਸੀਂ ਠੀਕ ਆ ਵੀ ਮੈਂ ਦੇਖਦਾ ਯਾਰ ਮਤਲਬ ਹੁਣ ਲਾਸਟ ਦਸ ਮੂਮੈਂਟ ਤੇ ਹੀ ਕੀ ਇਹੋ ਜਿਹਾ ਪੜ੍ਹ ਲੈਣਗੇ ਜੋ ਘੰਟੇ ਚ ਨਹੀਂ ਪੜ੍ਹ ਪਾਏ
ਹਮ ਮਤਲਬ ਮੇਰੇ ਮੇਰੇ ਨਾਲ ਐਵੇਂ ਹੁੰਦਾ ਸੀ ਵੀ ਮੈਂ ਸਵੇਰੇ ਜਲਦੀ ਉੱਠ ਕੇ ਨੀ ਮੈਂ ਸਿਰਫ ਮਾਸਟਰ ਚ ਐਵੇਂ ਹੋਇਆ ਮੇਰੇ ਨਾਲ ਵੀ ਮੈਂ ਸਵੇਰੇ ਉੱਠ ਕੇ ਪੜ੍ਹਦੀ ਸੀ ਮੈਂ ਕਦੇ ਨੀ ਪੜ੍ਹੀ ਸਵੇਰੇ ਉੱਠ ਕੇ ਮਤਲਬ ਮੇਰੇ ਐਮ ਹੁੰਦਾ ਸੀ ਮੈਂ ਰਾਤ ਨੂੰ ਬਾਰਾਂ ਇੱਕ ਵਜੇ ਤੱਕ ਪੜ੍ਹ ਸਕਦੀ ਪਰ ਮੈਂ ਸਵੇਰੇ ਉੱਠ ਕੇ ਨਹੀਂ ਪੜ੍ਹ ਸਕਦੀ।
ਮੇਰਾ ਉਲਟਾ ਹੁੰਦਾ ਠੀ ਮੈਂ ਰਾਤ ਨੂੰ ਨਹੀਂੀ ਪੜ੍ਹ ਸਕਦਾ ਮੈਂ ਸਵੇਰੇ ਉੱਠ ਕੇ ਪੜ੍ਹ ਸਕਦਾ
ੂਏਸ਼ਨੱਕ ਰਾਤ ਨੂੰ ਹੀ ਪੜ੍ਹਦੀ ਹੁੰਦੀ ਸੀ ਬਸ ਉਹ ਮੇਰੀ ਰੂਮੇਟ ਕਹਿੰਦੀ ਸੀ ਰਾਤ ਨੂੰ ਵੀ ਸੋਏ ਨਾਲ ਤੜਕੇ ਬਸ ਉਹ ਉਠਾ ਦਿੰਦੀ ਸੀ ਮੈਨੂੰ ਸਵੇਰੇ ਨਾ ਮੈਂ ਸਿਰਫ਼ ਉਦੋਂ ਪੜ੍ਹੀਆਂ ਗ ਨਹੀਂ ਮੈਂ ਕਦੇ ਨਹੀਂ ਪੜ੍ਹੀ ਸਵੇਰੇ
ਅੱਛਾ ਹੂ
ਇਹ ਗੱਲ ਅਸੀਂ ਵੀ ਸੋਚਦੇ ਹੁਣੇ ਹਾਂ, ਹੈਨਾ ਵੀ ਦਸ ਮਿੰਟਾਂ ਚ ਕੀ ਹੋਜੂਗਾ
ਕੀ ਹੋਜੂਗਾ, ਮੈਂ ਤਾਂ ਦੋ ਤਿੰਨ ਹੋਰ ਮੈਂ, ਮੈਨੂੰ ਖੁਦ ਪਰਸਨਲੀ ਤੌਰ ਤੇ, ਪਰਸਨਲੀ ਤੌਰ ਤੇ ਆ ਕੇ ਕਹਿੰਦੇ ਤੇ ਸਟੂਡੈਂਟਸ, ਵੀ ਯਾਰ ਤੈਨੂੰ ਪੜ੍ਹਾਈ ਚ ਇੰਟਰਸਟ ਨਹੀਂ ਹੈਗਾ ਯਾਰ ਤੇਰਾ ਮਨ ਨਹੀਂ ਕਰਦਾ, ਪੜ੍ਹਨ ਪੜਨ ਚ, ਮੈਂ ਕਹਿੰਦਾ ਯਾਰ ਕਿਉਂ ਇਹੋ ਜਿਹੀ ਕੀ ਗੱਲ ਆ ਵੀ ਉਹ ਕਹਿੰਦੇ ਕਹਿੰਦੇ ਤੂੰ ਯਾਰ ਜਮੀ ਨੀ ਕਿਤਾਬ ਚੱਕ ਰਿਹਾ, ਵੀ ਚੱਕਣੀ ਚਾਹੀਦੀ ਆ ਲਾਸਟ ਮੂਮੈਂਟ ਨਾ ਕੀ ਪਤਾ ਜੋ ਲਾਸਟ ਚ ਪੜਦੇ ਆ, ਉਹੀ ਆਉਂਦਾ ਪੇਪਰ ਚ
ਹੂ, ਅਸੀਂ ਐਵੇ ਡ ਅਸੀਂ ਪੜ੍ਹਦੇ ਹੁੰਦੇ ਸੀ ਇੰਨਾ ਵੀ ਨ ਅਸੀਂ ਵੀ ਜਿਵੇਂ ਪੇਪਰ ਹਾਲ ਚ ਬਹਿ ਕੇ, ਬੁੱਕ ਪੜ੍ਹੀ ਜਾਂਦੇ, ਉੱਥੇ ਨੇ ਅਸੀਂ ਬਸ ਜਦੋਂ ਇੱਕ ਵਾਰੀ ਬਸ ਕੱਪ ਪੈਨ ਚੱਕਿਆ, ਰੋਲ ਨੰਬਰ ਚੱਕਿਆ, ਉੱਥੇ ਜਾ ਕੇ ਬਹਿ ਜਾਂਦੇ ਬਸ ਅੱਖਾਂ ਬੰਦ ਕਰਕੇ, ਵੀ ਦੇਖੀ ਜਾਓ ਹੁਣ ਤਾਂ
ਹੂ, ਮੈਂ ਤਾਂ ਜਮੀ ਲਾਸਟ ਦੇ ਜਦੋਂ ਦੋ ਤਿੰਨ ਮਿੰਟ ਰਹਿ ਜਾਂਦੇ ਤੇ ਜੋ ਵੀ ਦੋ ਤਿੰਨ ਮਿੰਟ ਰਹਿ ਗਏ, ਹੁਣ ਉਦੋਂ ਜਾਂਦਾ ਸੀਗਾ, ਵੀ ਫਾਲਤੂ ਦਾ ਵੀ ਬੈਠਣਾ ਨਾ ਪਏ ਉੱਥੇ
ਅੱਛਾ ਆ ਤਾਂ ਅਸੀਂ ਪਹਿਲਾਂ ਪਾ ਕੇ ਜਾਂਦੇ ਸੀ, ਇੱਕ ਵਾਰੀ ਮੇਰੇ ਨਾਲ ਹੋ ਗਿਆ ਸੀਗਾ ਮੈਂ ਤਾਂ ਨਾ ਬਾਹਰ ਬੈਠੀ ਗੱਲੀ ਮਾਰੀ ਗਈ, ਟੈਮ ਦੇਖਿਆ ਹੀ ਨੀਗਾ, ਜਦੋਂ ਨੂੰ ਮੈਂ ਗਈ ਕਲਾਸ ਚ ਪੇਪ ਪੇਪਰ ਵੰਡ ਰਹੇ ਸੀ ਵੰਡ, ਤੇ ਹੋਰ ਸਾਡਾ ਇੱਕੱ ਪ੍ਰੋ ਪ੍ਰੋਫੈਸਰ ਬਹੁਤ ਖ਼ਰਾਬ ਹੁੰਦਾ ਸੀਗਾ, ਉਹ ਵੜਨ ਨੀ ਦਿੰਦਾ ਸੀਗਾ, ਉਹਦਾ ਵੀ ਮੇਰੀ ਕਿਸਮਦ ਚੰਗੀ, ਹੈਨਾ ਉਹ ਮਤਲਬ ਜਮਾ ਟਾਈਮ, ਜਦੋਂ ਪੇਪਰ ਡਿਸਟਰੀਬਿਊਟ ਕਰਤੇ ਬੈਠਣ ਨੀ ਦਿੰਦਾ ਸੀ, ਫਿਰ ਕਿਸੇ ਨੂੰ
ਅੱਛਾ, ਨਾ ਸਾਡੇ ਨਾਲ ਨੀ ਹੋਇਆ ਕਦੇ ਐਵੇਂ, ਮਤਲਬ ਮਨ ਮੈਨੂੰ ਪਤਾ ਹੁੰਦਾ ਸੀਗਾ, ਵੀ ਇਸ ਟਾਈਮ ਜਾਣਾ ਬਿਲਕੁਲ ਸਹੀ ਆ, ਬਿਲਕੁਲ ਕੈਲਕੂਲੇਟ ਸਟੋਕ ਖੇਡਦੇ ਸੀ ਅਸੀਂ
ਠੀਕ ਹੈ
ਹਾਂ
ਹਾਂ, ਸੀਤਾ ਬਾਈ ਹੁੰਦੀ ਸੀ ਪਹਿਲਾਂ, ਫਿਰ ਗੱਲਾਂ ਗੁੱਲਾਂ ਮਾਰ ਜਾਂਦੀ ਸੀ
ਉਹ ਨਜ਼ਾਰੇ ਵੀ ਅਲੱਗ ਹੁੰਦੇ ਕੇਅਰਲੈਸ ਰਹਿਣ ਦੇ, ਵੀ ਟੈਨਸ਼ਨ ਫ੍ਰੀ, ਕੋਈ ਟੈਨਸ਼ਨ ਲੈਣੀ ਕਿਉਂ ਆ
ਸਹੀ ਗੱਲ ਆ
ਹੋਰ
ਮਤਲਬ ਵਿੱਚ ਹੁੰਦੇ ਆ ਵੀ ਜਿਹਨਾਂ ਨੂੰ ਜ਼ਿਆਦਾ ਟੈਂਨਸ਼ਨ ਹੁੰਦੀ, ਵਿੱਚ ਹੁੰਦੇ ਆ ਵੀ ਜਿਹਨਾਂ ਨੂੰ ਨਹੀਂ ਟੈਨਸ਼ਨ ਹੁੰਦੀ, ਪਰ ਯਾਰ ਗੱਲ ਐਵੇ ਹੁੰਦੀ ਆ ਹੈਾ ਕਈ ਵਾਰੀ ਕਈ ਬੱਚੇ ਇਹੋ ਜਿਹੇ ਹੁੰਦੇ ਨੇ, ਜਿਹਨਾਂ ਦੇ ਇੱਕ ਵਾਰ ਪੜ੍ਹੇ ਤੋਂ ਹੀ ਯਾਦ ਹੋ ਜਾਂਦੇ ਆ
ਹਾਂ, ਫੇਰ ਮੈਂ ਉਹਨਾਂ ਚ ਹੀ ਆਨਾ
ਫੇਰ ਅਸੀਂ, ਉਹਨਾਂ ਚ ਨਹੀਂ ਆਉਂਦੇ ਹੈਗੇ
ਅੱਛਾ
ਮਤਲਬ ਜਿਵੇਂ ਮੇਰੇ ਜਿਵੇਂ ਸਾਡੇ ਨਾਲ ਕੁੜੀ ਹੁੰਦੀ ਸੀ ਇੱਕ, ਹੈਨਾ ਸਾਡੀ ਕਲਾਸ ਚ ਉਹ ਪਤਾ ਕਿਵੇਂ ਸੀ, ਵੀ ਜਿਵੇਂ ਉਹਨੇ ਬੁੱਕ ਤੋਂ ਪੜ੍ਹ ਲਿਆ ਹੈਨਾ, ਉਹਨੇ ਜਿਵੇਂ ਇੱਕ ਵਾਰੀ ਪੜ੍ਹਿਆ ਉਹਦੇ ਨਾ ਸੇਮ ਹੀ ਰੱਟਾ ਦਿਮਾਗ ਚ ਬਹਿ ਹੁੰਦਾ ਸੀ, ਉਹ ਅਸੀਂ ਸੇਮ ਹੀ ਲਿਖਿਆ ਆਂਦੀ, ਮੈਂ ਤਾਂ ਕਦੇ ਵੀ ਨੀ ਵੀਰੇ ਨਾਲ ਐ ਹੋਇਆ ਮੈਂ ਤਾਂ ਡੈਫੀਨੇਸ਼ਨਾਂ ਵੀ ਰੱਟ ਰੱਟ ਕੇ ਜ਼ੋਰ ਲਾ ਰਿਹਾ, ਮੇਰੇ ਕਦੇ ਯਾਦ ਹੀ ਹੋਇਆ, ਮੈਂ ਤਾਂ ਆਪਦੇ ਕੋਲੋਂ ਹੀ ਲਿਖ ਕਿਉਂ ਰਹਿੰਦਾ
ਹਾਂ, ਇਹ ਤਾਂ ਮੈਂ ਵੀ ਆਪਣੇ ਕੋਲ ਤੇ ਲਿਖ ਆਉਂਦਾ ਰਿਹਾ
ਮੇਰੇ ਤੋਂ ਕਦੇ ਰੱਟਾ ਵੱਜਿਆ ਹੀ ਨਹੀਂ ਪਤਾ ਨੀ ਉਹ ਕੁੜੀ ਕਿਵੇਂ ਜਿਹੀ ਸੀ, ਉਹਨੇ ਇੱਕ ਵਾਰੀ ਲੈਣ ਪੜ੍ਹ ਲਈ, ਤਾਂ ਉਹਨੇ ਸੇਮ ਹੀ ਚੇਪ ਕੇਉਣੀ ਪੇਪਰ ਚ
ਅੱਛਾ
ਪਤਾ ਨੀ ਉਹਦਾ, ਕਹੇੇ ਜਯਾ ਦਿਮਾਗ ਹਾਂ ਬਹੁਤ ਕਈਆਂ ਦਾ ਦਿਮਾਗ ਇਹੋ ਜਿਹਾ ਹੁੰਦਾ, ਪਤਾ ਨੀ ਕਿਵੇਂ ਹੁੰਦਾ
ਉਹਨਾਂ ਚ ਕ੍ਰੀਏਟਵਿਟੀ ਨਹੀਂ ਹੁੰਦੀ ਫਿਰ, ਕ੍ਰੀਏਟੀਵਿਟੀ ਨਾਲ ਚੀਜ਼ ਨ ਹੁੰਦੀ ਉਹਨਾਂ ਚ ਉਹ ਬਸ ਇਹੀ ਆ, ਵੀ ਪਹਿਲਾਂ ਤੋਂ ਬਣੀ ਹੋਈ ਚੀਜ਼ ਨੂੰ ਹੀ ਚੇਪ ਸਕਦੇ ਨੇ, ਪਰੰਤੂ ਖੁਦ ਨਵਾਂ ਨੀ ਐਡ ਕਰ ਸਕਦੇ।
ਮੈਨੂੰ ਐ ਹਾਂ, ਇਹ ਪਰ ਮੈਨੂੰ ਐਂ ਲੱਗਦਾ ਉਹਨਾਂ ਦਾ, ਐ ਵੀ ਜਿਵੇ ਪੇਪਰ ਖਤਮ ਹੋ ਗਏ ਦੇ। ਦਿਮਾਗ ਚੋਂ ਸਾਰਾ ਕੁੱਛ ਨਿਕਲ ਜਾਂਦਾ ਹੋਣਾ।
ਹਾਂ ਇਹੀ ਗੱਲ ਆ, ਉਹਨਾਂ ਦੇ ਦਿਮਾਗ ਸਾਰਾ ਕੁਝ ਨਿਕਲ ਜਾਂਦਾ, ਵੀ ਉਹ ਬਸ ਇੱਕ ਕਹਿ ਲਓ ਵੀ ਡੰਗ ਜਿਹਾ ਟਪਾ ਰਹੀ ਸੀ, ਬਸ ਇੰਨਾ- ਇਨਾ ਕਰਨਾ ਉਹ ਤੋਂ ਬਾਅਦ ਨੀ ਆਪਾਂ ਨੇ ਕਰਨਾ ਕੁਛ।
ਹੂੰ। ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਤੁਸੀਂ ਪਲੱਸ ਟੂ ਤੱਕ ਪੜਨ ਲਈ ਵਧੀਆ, ਉਸ ਤੋਂ ਬਾਅਦ ਨੀ ਤੁਹਾਨੂੰ ਇੰਨਾ ਪੜਨ ਦੀ ਲੋੜ ਹੈਗੀ।
ਹਾਂ, ਬਿਲਕੁਲ ਸਹੀ ਆ ਹੂੰ।
ਕਿਉਂਕਿ ਸਾਰੇ ਟੋਪਿਕ ਉਹੀ ਬਸ, ਥੋੜੇ ਜਿਹੇ ਵਾਈਡਰ ਹੋ ਜਾਂਦੇ ਨੇ। ਤੁਾਨੂੰ ਕੰਸੈਪਟ ਤਾਂ ਉਦੋਂ ਤੱਕ ਕਲੀਅਰ, ਹੋਈ ਹੀ ਆਦੇ ਨੇ ਆਲਮੋਸਟ।
ਹਾਂ ਬਸ ਉਹ ਚ ਇੱਕ- ਇੱਕ ਚੀਜ਼ ਨਵੀਂ ਹੋਊਗੀ। ਹਰ ਇੱਕ ਕੰਸੈਪਟ ਚ ਬਸ। ਬਾਕੀ ਬੇਸਿਕ ਸਾਰਾ ਉਹੀ ਹੋਊਗਾ, ਜੋ ਪਿੱਛੇ ਪੜ ਕੇ
ਬਸ ਤੁਹਾਨੂੰ ਪੇਪਰ ਅਟਟ ਕਰਨਾ ਆਣਾ ਚ ਬਸ ਤੁਹਾਨੂੰ ਲਿਖਣਾ ਚਾਹੀਦਾ।
ਬਸ ਹਾਂਜੀ, ਤੁਹਾਨੂੰ ਲਿਖਣੀ ਹੋਉਣੀ ਚਾਹੀਦੀ ਛੇ ਪੇਜ।
ਹੂੰ, ਮੇਰੇ ਨਾਲ ਮਤਲਬ ਮੈਂ ਨਾ ਗ੍ਰਹਿ- ਤੋਂ ਬਾਅਦ ਮੈ ਆਲਸ ਕੀਤੀ ਸੀਗੀ। ਤੇ ਆਈਲਟਸ ਕੀਤੀ ਸੀ ਮੈਂ,
ਈ ਲੈਟ, ਆਈ ਲੈਟਸ।
ਤੇ ਮੇਰੇ ਨਾਲ ਉਦੋਂ ਵੀ ਇਹ ਹੁੰਦਾ ਸੀ, ਕਿਉਂਕਿ ਆਪਾਂ ਨੂੰ ਹਨਾ, ਹੁਣ ਗ੍ਰੈਜੂਏਸ਼ਨ ਚ ਆਪਾਂ ਨੂੰ ਇਹ ਹੁੰਦਾ ਸੀਗਾ ਵੀ ਸਾਰੀਆਂ ਛੁੀਆਂ ਟਬਰਦੀਆਂ ਨਹੀਂ। ਇਆਂ ਤੇ ਮੈਂ ਕੀ ਕਰਦੀ ਰਾਈਟਿੰਗ ਚ ਨਾ ਮੈਂ ਬਹੁਤ ਲਿਖ ਦਿੰਦੀ ਸੀ।
ਅੱਛਾ।
ਹਨਾ ਮੈਨੂੰ ਸਾਰੇ ਕਹਿੰਦੇ ਹਨਾ, ਵੀ ਤੂੰ ਇੰਨਾ ਕਿਉਂ ਲਿਖਦੇ ਹੈ। ਕਿਉਂਕਿ ਉੱਥੇ ਲਿਮਿਟ ਹੁੰਦੀ ਹੈ ਨਾ, ਵੀ ਤੁਸੀਂ ਇਦੋਂ ਵਾਧੁ ਵਰਡ ਨਹੀਂ ਲਿਖਣੀ ਹੈਗੇ।
ਹਾਂ।
ਨਾ ਆਪ ਨੂੰ ਤਾਂ ਆਦਤ ਪਈ ਹੋਈ ਸੀ। ਮੈਨੂੰ ਤਾਂ ਮੈਂ ਮਸਾਂ ਹਟਾਈ ਉਹ ਆਪਦੀ ਆਦਤ। ਬਹੁਤ ਔਖੀ ਹੂੰ।
ਫੇਰ ਜਾਣਾ ਨੀ ਬਾਹਰ?
ਮੇਰੀ ਤਾਂ ਐਕਸਪਾਇਰ ਵੀ ਹੋ ਗਈ, ਤਿੰਨ ਸਾਲ ਹੋ ਗਏ।
ਉਹ, ਫੇਰੁ ਕਿਉਂ ਨੀ ਗਈ ਬਾਹਾਰ?
ਬਸ ਵੈਸੇ ਹੀ ਮਨ ਨੀ ਕੀਤਾ ਹੈਗਾ ਫੇਰ।
ਫੇਰ ਕਰੀ ਵੀ ਕਿਉ ਸੀ?
ਹਾਂ ਇਹ ਵੀ ਗੱਲ ਆ, ਬਸ ਟੈਮ- ਟੈਮ ਦੀ ਗੱਲ ਹੁੰਦੀ ਆ।
ਸਹੀ ਗੱਲ ਹੈ।
ਉਹ ਕਹਿ ਦਿੰਦੇ ਨੇ ਨਾ, ਵੀ ਸਾਰੇ ਕਰ ਰਹੇ ਨੇ ਤੂੰ ਵੀ ਕਰ ਲਾ।
ਅੱਛਾ।
ਇਹ ਜਾਂੱਲ ਸੀ।
ਹੂੰ, ਇਹ ਗੱਲ ਤਾਂ ਬਿਲਕੁਲ ਸਹੀ ਕਹੀ ਹੈ।
ਹੋਰ ਕੋਈ ਗੱਲ ਬਾਤ? ਹਾਂ ਉਸ ਟਾਈਮ ਹੁੰਦਾ ਵੀ ਇਹੀ ਆ। ਵੀ ਜੋ ਕਰ ਰਹੀ ਹੈ ਭੇੜ ਉਹ- ਉਹ ਨੀ।
ਜੀ ਨਾ ਉਦੋਂ ਹੁਣ, ਜਦੋਂ ਸਕੂਲਿੰਗ ਖਤਮ ਹੋਈ ਆ ਹਨਾ ਸਕੂਲਿੰਗ ਤੋਂ ਬਾਅਦ ਮੇਰੇ, ਮੇਰੇ ਫਰੈਂਡ ਸਰਕਲ ਤੋਂ ਕੋਈ ਇੱਥੇ ਨਹੀਂ ਹੈਗਾ। ਸਾਰ ਬ ਸਾਰੇ ਬਾਹਰ ਗਏ ਸੀ ਪਲੱਸ ਟੂ ਤੋਂ ਬਾਅਦ ਹੀ।
ਬਾਹਾਰੇ ਚਲੇ ਗਏ ਸਾਰੇ?
ਸਾਰੇ ਹੀ, ਕੋਈ ਵੀ ਨੀ ਹੈਗਾ ਇੱਥੇ।
ਉਹ, ਫੇਰ ਤੁਸੀਂ ਕਿਵੇਂ ਰਹਿੰਦੇ ਹੁਣੇ।
ਹਾਂ ਸਿਰਫ਼ ਮੈਂ ਰਹਿ ਗਈ ਸੀ ਬਸ, ਮੈਨੂੰ ਤਾਂਹੀ ਘਰੇ ਵੀ ਕਹਿਣ ਦੇ ਵੀ ਚੱਲ, ਵੀ ਤੈਨੂੰ ਐਂ ਉਹ ਵੀ, ਮੈਂ ਕੱਲੀ ਰਹਿ ਗਈ ਵੀ ਤੂੰ ਵੀ ਬਾਹਰ ਜਾ।
ਹੂੰ, ਤੇ ਬਾਹਰ ਕੀ ਕਰਦੇ ਨੇ? ਮਤਲਬ ਕੁੜੀਆਂ ਸਪੈਸ਼ਲੀ ਕੀ ਕਰਦੀਆਂ ਨੇ, ਉਹਨਾਂ ਦਾ ਮੈ ਨੀ ਦੇਖਿਆ ਵੀ ਉਹ।
ਮਤਲਬ ਬਹੁਤ ਔਖਾ ਬਹੁਤ ਔਖਾ ਹੈ।
ਔਖੀਆਂ ਹੁੰਦੀਆਂ ਨਾੱਥੇ।
ਹਮ।
ਅੱਛਾ ਪਰ ਲਾਈਫ ਸਟਾਈਲ ਵਧੀਆ ਰੱਖ ਗਿਆ ਹੁੰਦਾ
ਹਾਂ ਉਹੀ ਹੈ ਨਾ ਉੱਧਰ ਸਭ ਕੁਛ ਨੀ ਨਾ ਮਿਲਦਾ ਹੁੰਦਾ
ਹਾਂ ਬਸ ਸਟੈਂਡਡ ਮਨਟਨ ਰੱਖਿਆ ਵੀ ਉਹਨਾਂ ਵਰਗਾ ਲੱਗਣਾ ਹਨਾ ਠੀਕ ਆ ਮਤਲਬ ਮੈਂ ਸਹੀ ਸੋਚ ਰਿਹਾ ਹੁੰਦਾ
ਹਮ। ਜਿਵੇਂ ਸਾਡੇ ਮੇਰਾ ਕਜ਼ਨ ਗਿਆ ਹੋਇਆ।
ਹਮ।
ਉਹ ਵੀ ਮੈਨੂੰ ਕਹਿਦਾ ਹੁੰਦਾ ਸੀ ਵੀ ਆ ਜਾ ਵਧੀਆ। ਮਤਲਬ ਤਾਂ ਹੀ ਕਹਿਣਾ ਹੁੰਦਾ ਸੀ ਲਾਈਫ ਸਟਾਈਲ ਮੈਨੂੰ ਕਹਿਦਾ ਹੁੰਦਾ ਸੀ ਵੀ ਜੇ ਉਰੇ ਵੀ ਨਾ। ਮਿਗੀਈ ਫੇਰ ਵੀ ਉਹੋ ਜਿਹੀ ਲਾਈਫ ਨੀ ਹੈਗੀ ਪਰ ਮੈਨੂੰ ਹੁਣ ਲੱਗਦਾ ਵੀ ਉਹ ਗਲਤ ਕ ਨਾ
ਬਿਲਕੁਲ ਗਲਤ ਕਹਿੰਦਾ ਉਹ ਮੈਂ।
ਮੈਨੂੰ ਐਂ ਲੱਗਦਾ ਵੀ ਜ ਤੁਸੀਂ ਉਰੇ ਵੀ, ਜੇ ਮੈਨੂੰ ਇੱਥੇ ਬੈਠੇ ਨੂੰ ਚਾਲੀ, ਪੰਜਾਹ-ਹਜ਼ਾਰ ਮਿਲ ਰਿਹਾ ਤਾਂ ਮੈਨੂੰ ਬਹੁਤ ਹੈ।
ਬਹੁਤ ਹੈ ਹਾਂ। ਇਹਨਾਂ ਨੇ ਸਭ ਤੋਂ ਵਧੀਆ ਗੱਲ ਪਤਾ ਕਿਆ ਏ ਬੀ ਨਾਂ ਉੱਥੇ ਨਾ, ਜਿਹੜੀ ਆਪਾਂ ਆਮ ਕਿਸੇ ਮਾਤਾ ਨੂੰ ਦੇਖਲਿਆ, ਕਿਸੇ ਬੰਦੇ ਨੂੰ ਦੇਖਲਿਆ, ਕਿਸੇ ਕੁੜੀ ਨੂੰ ਦੇਖਲਿਆ ਆਪਣੇ ਵਰਗੇ ਦਿਖਣਗੇ, ਉੱਥੇ ਹਮੇਸ਼ਾ ਨਾ ਆਪਣੀ ਇਨਸੀਕਿਓਰ ਕੀ ਰੋ‌ਵੀਪੀ ਆ ਇਹ ਆਪਣੇ ਤੋਂ ਜ਼ਿਆਦੇ ਸੋਹਣਾ, ਮਸਕਿਲੀਨਾ ਔਰ ਅਮੀਰ ਆ। ਇਹਦੇ ਕੋਲ ਘਰ ਆ ਇਹ ਰਹਿੰਦੀ ਆ, ਮੇਰੇ ਹਿਸਾਬ ਨਾਲ ਇਵੇਂ ਲੱਗਦਾ ਬੀਨਸ ਸੀਕਿਓਰਟੀ ਜਿਆਦਾ ਰਹਿੰਦਾ ਬੰਦਾ।
ਹਮ ਹੋ ਸਕਦਾ।
ਹੈਲੋ।
ਨਹੀਂ ਮੈਨੂੰ ਐ ਲੱਗਦਾ ਵੀ ਉੱਥੇ ਹੀ ਨਹੀਂ ਕਿਸੇ ਨੂੰ ਕਿਸੇ ਤੱਕ ਕੋਈ ਮਤਲਬ।
ਉਹ ਬਿਲਕੁਲ ਉੱਥੇ ਇਨਸਾਨੀਤ ਨਾਲ ਦੀ ਚੀਜ਼ ਹੈਗੀ ਨੀ।
ਹੈਗੀ ਵੀ ਨਹੀਂ ਉੱਥੇ ਸਾਰੇ ਆਪਦੇ ਤੱਕ ਨੇ ਬਸ।
ਆਪਣੇ ਤੱਕ ਹਾਂ ਪੂਰੇ ਤਾਂ ਕਿਸੇ ਦੇ। ਕੋਈ ਪੱਤਰ ਵੀ ਲੱਗ ਜਾ ਤਾਂ ਵੀ ਬੰਦਾ ਦੋ ਘਰਾਂ ਨੂੰ ਦੱਸ ਦਦਾ ਵੀ ਉਹਦੇ ਲੱਗਿਆ ਹੋਇਆ।
ਹਮ ਬਹੁਤ ਔਖਾ ਉੱਥੇ।
ਸਹੀ ਗੱਲ ਆ।
ਮਤਲਬ ਮੈਂ ਸੋਚਦੀ ਹੁੰਦੀ ਆਾਂ ਵੀ ਮੈਨੂੰ ਮੇਰੀ ਫਾਈਲ ਵੀ ਲਾਉਂਦੇ ਸੀ ਹਨਾ ਵੀ ਮੈਂ ਵਧੀਆ। ਗਈ ਨਹੀਂ ਹੈਗੀ ਮੈਂ ਬਚ ਗਈ।
ਅੱਛਾ ਵੈਸੇ ਕਿੱਥੇ ਜਾਣ ਦਾ ਪ੍ਰੋਗਰਾਮ ਸੀ ਤੁਹਾਡਾ।
ਮੇਰਾ ਕੈਨੇਡਾ ਹੀ। ਕਿਉਂਕਿ ਮੇਰਾ ਕਜ਼ਨ ਵੀ ਉੱਥੇ ਸੀਗਾ ਤੇ ਮੇਰੀ ਫਰੈਂਡਸ ਵੀ ਉੱਥੇ ਨੇ।
ਅੱਛਾ।
ਹੋਰ ਤਾਂ ਕਿਤੇ ਕਿਉਂ ਨਾ, ਅਸੀ ਜੇ ਜਾਣੀ ਬਸ।
ਹਾਂ ਇਹ ਗੱਲ ਵੀ ਆ, ਮੇਰੇ ਤਾਂ ਪਿਛੇ ਪਏ ਨੇ।
ਵੀ ਕੋਈ ਹੈਗਾ, ਉੱਥੇ।
ਮੇਰੇ ਨਾਲ ਤਾ ਇੱਕ ਆਸਟ੍ਰੇਲੀਆ ਬੈਠਿਆ, ਇੱਕ ਕਨੇਡਾ ਬੈਠਿਆ। ਅਰ ਇੱਕ ਯੁਕੇ ਬੈਠਿਆ।
ਅੱਛਾ! ਹੁਨ ਸਾਰੇ ਹੀ ਬਾਹਰ ਨੇ, ਹੁਣ ਤਾਂ ਬਹੁਤ ਔਖਾ